ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਭੈਣਜੀ।
ਹੋਰ ਠੀਕ ਓ।
ਹਾਂਜੀ -ਹਾਂਜੀ, ਤੁਸੀਂ ਠੀਕ ਹੋ।
ਹਾਂਜੀ- ਹਾਂਜੀ ਵਧੀਆਂ, ਹੋਰ ਘਰੇਂ ਸਭ ਠੀਕ ਨੇਂ।
ਹਾਂਜੀ- ਹਾਂਜੀ, ਤੁਸੀਂ ਦੱਸੋ ਤੁਹਾਡੇ ਘਰੇ ਸਭ ਠੀਕ ਨੇ।
ਹਾਂਜੀ।
ਤੁਹਾਡੇ ਘਰੇ- ਤੁਹਾਡੇ ਘਰੇ ਸਾਰੇ ਠੀਕ ਨੇ।
ਹਾਂਜੀ -ਹਾਂਜੀ ਵਧੀਆਂ।
ਜੀ ਤੁਸੀਂ ਫ਼ਿਰ ਦੱਸੋਂ।
ਹੋਰ ਕੀ ਕਰਦੇ ਸੀਗੇ।
ਮੈਂ ਹੁਣੇ ਨਹਾ ਕੇ ਨਿਕਲ਼ਿਆ, ਤਿਆਰ ਹੁੰਦਾਂ ਸੀਗਾ।
ਅੱਛਾ ਰੋਟੀ ਪਾਣੀਂ ਖਾਂਧੀ ਨੀਂ।
ਨਹੀਂ- ਨਹੀਂ ਹੁਣ ਥੋੜ੍ਹੀ ਦੇਰ ਪਹਿਲੇ ਹੀ ਨਾਸ਼ਤਾ ਕੀਤਾ ਮੈਂ।
ਅੱਛਾ। ਹੋਰ ਬੜੇ ਥੱਕੇ ਲੱਗਦੇ ਆ, ਮੈਂ ਕਿਹਾ ਇੰਨੇ ਦਿਨਾਂ ਤੋਂ ਫੋਨ ਵੀ ਨੀ ਲਾਇਆ ਤੁਸੀਂ ਸਾਂਨੂੰ, ਯਾਦ ਨੀ ਆਉਂਦੀ ਤੁਹਾਂਨੂੰ।
ਨਹੀਂ ਮੈਂ ਫ਼ੇਰ ਕੰਮ ਚ ਹੁੰਦਾ ਨਾ, ਬਿਜੀ ਹੁੰਦਾਂ ਫ਼ਿਰ।
ਅੱਛਾ, ਕੀ ਕੰਮ ਕਰਦੇਂ।
ਟਰੇਨਰ ਆ ਮੈਂ ਜਿੰਮ ਦਾ, ਟਰੇਨਰ ਟ੍ਰੇਨਿੰਗ ਲੈਨਾ ਨਾ।
ਓ ਅੱਛਾ।
ਹਾਂਜੀ।
ਫ਼ਿਰ ਤਾਂ ਹੈਲਥ ਵਧੀਆਂ, ਬਣਾਈਂ ਆ ਤੁਸੀਂ।
ਹਾਂਜੀ- ਹਾਂਜੀ ਥੋੜਾ ਜਾਂ ਢਿੱਡ ਨਿਕਲ਼ ਆਉਣਾਂ।
ਅੱਛਾ।
ਹਾਂਜੀ। ਬਸ ਮੱਤਲਬ ਮੈਂ ਡੈਟ ਡੂਟ ਕਰ ਲੈਨਾਂ ਹੁੰਨਾ।
ਅੱਛਾ, ਸਵੇਰੇ ਜੋਗਿੰਗ- ਜੁਗਿੰਗ ਕਰਦੇ ਔ।
ਹਾਂਜੀ- ਹਾਂਜੀ, ਚਾਰ ਕੁ ਦਿਨ ਹੋਏ ਨੇ ਚਾਲੂ ਹੋਈ ਨੂੰ।
ਹਾਂਜੀ।
ਚਾਰ ਦਿਨ ਹੋ ਗਏ ਨੇ ਸਾਨੂੰ ਚਾਲੂ ਹੋਇਆ ਨੂੰ ਸਵੇਰੇ ਜੋਗਿੰਗ ਦੀ ਟ੍ਰੇਨਿੰਗ ਲੈਣ।
ਅੱਛਾ-ਅੱਛਾ ਵਧੀਆ ਫੇਰ ਤਾਂ ਹੈਲਥ ਦਾ ਧਿਆਨ ਰੱਖਣਾ ਵੀ ਵਧੀਆ ਗੱਲ ਆ ਨਾ।
ਹਾਂਜੀ ਤੁਸੀਂ ਵੀ ਰੱਖਿਆ ਕਰੋ ਤੁਸੀਂ ਵੀ ਜਿੰਮ ਜੂਮ ਲਾਇਆ ਕਰੋ।
ਹਾਂਜੀ-ਹਾਂਜੀ ਐਵੇਂ ਤਾਂ ਰੱਖਦੇ ਆ ਹੋਰ ਤੁਸੀਂ ਸਾਨੂੰ ਸੁਜੈਸਟ ਕਰਦੋ। ਕਿਵੇਂ ਕਰੀ ਦਾ ਹੁੰਦਾ, ਕਿਵੇਂ ਹੈਲਥ ਦਾ ਧਿਆਨ ਰੱਖੀ ਦਾ ਹੁੰਦਾ।
ਵੀ ਜਿਵੇਂ ਮੇਰੇ ਪਾਪਾ ਜਿਆਦਾਤਰ ਕਹਿੰਦੇ ਆ, ਪਾਣੀ ਜ਼ਿਆਦਾ ਪਿਆ ਕਰੋ।
ਅੱਛਾ।
ਹਾਂਜੀ, ਉਹ ਮੇਰੀ ਭੈਣ ਨੂੰ ਵੀ ਬੋਲਦੇ ਹੁੰਦੇ ਨੇ। ਵੀ ਪਾਣੀ ਜਿਆਦਾ ਪਿਆ ਕਰੋ, ਪਰ ਉਹ ਪੀਂਦੀ ਨੀ ਹੈਗੀ ਤਾਂ ਉਹਦੇ ਮੂੰਹ ਤੇ ਨਾ ਪਿੰਪਲ ਜਿਹੇ ਆ ਗਏ ਸੀਗੇ ਫੇਰ ਉਹਨੇ ਪਾਣੀ ਪੀਣਾ ਚਾਲੂ ਕਰ ਲਿਆ।
ਅੱਛਾ।
ਹਾਂਜੀ।
ਅੱਛਾ-ਅੱਛਾ ਤਾਂ ਪਿੰਪਲ ਫੇਰ ਤਾਂ ਪਾਣੀ ਕਰਕੇ ਈ ਆਉਂਦੇ ਨੇ?
ਹਾਂਜੀ, ਬਸ ਪਾਣੀ ਕਰਕੇ ਹੀ ਆਦੇ ਨੇ ਜ਼ਿਆਦਾਤਰ। ਡਾਕਟਰਾਂ ਦੀ ਦਵਾਈਆਂ ਲੈ ਕੇ ਕੁਛ ਨੀ ਹੋਣਾ। ਬਸ ਪਾਣੀ ਤੁਸੀਂ ਜਿਆਦਾ ਪੀ ਲਓ, ਪਿੰਪਲ ਚੱਲ ਜਾਂਦੇ ਨੇ।
ਅੱਛਾ। ਠੀਕ ਐ, ਮਤਲਬ ਥੋਡੇ ਗਏ ਨੇ ਪਿੰਪਲਾ ਐਵੇ ਪਾਣੀ ਪੀਣਾ ਨਾਲ?
ਬਹੁਤ ਮੇਰਾ ਤਾਂ ਕਲੀਅਰ ਹੋ ਗਿਆ ਸੀ ਮੇਰਾ ਪੂਰਾ ਫੇਸ ਕਲੀਅਰ ਆ ਮੇਰਾ।
ਚਾ
ਹਾਂਜੀ।
ਅੱਛਾ। ਹੋਰ ਫੇਰ ਤੁਸੀਂ ਘੁੰਮਣ ਘਾਮਣ ਨੀ ਗਏ ਕਿਤੇ?
ਨਹੀਂ ਫੇਰ ਅਜੇ ਬੀਜੀ ਸ਼ਡਿਊਲ ਕਰਕੇ ਘੁੰਮਣ ਨੀ ਗਿਆ ਹਜੇ।
ਅੱਛਾ-ਅੱਛਾ, ਅਸੀਂ ਵੀ ਸੋਚਦੇ ਆ ਕਿਤੇ ਜਾਣ ਦਾ ਗੁਰਦੁਆਰੇ ਵਗੈਰਾ ਸੋ ਦੇ ਸੀ ਨਦੇੜ ਸੀ ਨੰਦੇੜ ਜਾਣਾ ਤੇ ਵਧੀਆ ਉੱਥੇ ਨਾ ਗੁਰਦੁਆਰੇ ਬੜੇ ਸੋਹਣੇ ਨੇ।
ਹਾਂਜੀ-ਹਾਂਜੀ, ਹੁਣ ਵੈਸੇ ਵੀ ਉੱਥੇ ਕੈ ਟ ਕੈਂਸਲ ਕੀਤਾ ਗਿਆ ਤਾਂ ਉਹਦੇ ਵਿਰੁੱਧ ਚਾਲੂ ਆ।
ਅੱਛਾ, ਕੀ ਕੈਂਸਲ ਕੀਤਾ?
ਐਕਟ ਕੈਂਸਲ ਕੀਤਾ ਗਿਆ। ਪਹਿਲੇ ਦਾ ਜਿਹੜਾ ਕੈ ਐਕਟ ਕੀਤਾ ਹੋਇਆ ਸੀ ਮਹਾਰਾਸ਼ਟਰ ਸਰਕਾਰ ਨੇ। ਉਹ ਐਕਟ ਕੈਂਸਲ ਕੀਤ ਤਾ ਤਾਂ ਸਿੱਖ, ਸਿੱਖ ਜਥੇਬੰਦੀ ਹੁਣ ਉਹਨੂੰ ਵਿਰੋਧ ਕਰ ਰਹੇ ਨੇ ਵੀ ਓ ਨਾ ਕਰੋ।
ਅੱਛਾ, ਅੱਜ-ਕੱਲ ਏਹ ਪੋਲੀਟਿਕਸ ਦਾ ਬਹੁਤ ਚੱਲ ਰਿਹਾ ਨਾ।
ਹਾਂ ਉਹੀ ਮਹਾਰਾਸ਼ਟਰ, ਮਹਾਰਾਸ਼ਟਰ ਸਰਕਾਰ ਕਹਿੰਦੀ ਵੀ ਸਾਡੇ ਜ਼ਿਆਦਾ ਬੰਦੇ ਥੋਡੇ ਸੰਸਥਾ ਚ ਹੋਣਗੇ। ਵੀ ਸਾਡੇ ਬੰਦੇ ਚਲਾਣਗੇ ਤੁਹਾਡਾ ਗੁਰਦੁਆਰਾ ਤਾਂ ਸਿੱਖ ਜਥੇਬੰਦੀਆਂ ਨੂੰ ਮਨਜ਼ੂਰ ਨੀ ਹੈਗਾ ਉਹ।
ਅੱਛਾ-ਅੱਛਾ।
ਹਾਂਜੀ।
ਤੁਸੀਂ ਵੀ ਫੇਰ ਮਤਲਬ ਕਿ ਬਾਹਰ ਬੂਰ ਜ਼ਿਆਦਾ ਘੁੰਮਿਆ ਨਾ ਕਰੋ ਨਾ ਅੱਜ-ਕੱਲ ਬਹੁ ਤ ਮਾੜਾ ਹਾਲ ਚਲਦਾ, ਵੀ ਲੋਕ ਲੋਕਾ ਦਾ ਪਤਾ ਨੀ ਲੱਗਦਾ ਕੀ ਕਰ ਦੇਣ ਕੀ ਨ‌ਈ।
ਹਾਂਜੀ-ਹਾਂਜੀ।
ਹੋਰ ਥੋਡੇ ਮੌਸਮ ਕਿਵੇਂ ਦਾ?
ਮੀਹਾਂ ਆਲਾ ਮੌਸਮ ਹੋਇਆ ਪਿਆ ਥੋੜਾ-ਥੋੜਾ ਬੱਦਲ ਜੇ ਹੋਏ ਨੇ ਪਰ ਧੁੱਪ ਵੀ ਹੈਗੀ ਨਾਲ ਦੇ ਨਾਲ।
ਅੱਛਾ।
ਹਾਂਜੀ
ਹੁਣ ਤੁਸੀਂ ਫੇਰ ਰੋਟੀ ਨੀ ਖਾਣੀ ਦੋਪਹਰ ਦੀ।
ਨਈ ਫੇਰ ਦੁਪਹਿਰ ਦੀ ਰੋਟੀ ਨੀ ਮੈਂ ਖਾਨਾ ਹੁੰਨਾ ਫਿਰ ਮਤਲਬ ਸਵੇਰੇ ਨਾਸ਼ਤਾ ਕਰ ਲਿੱਤਾ ਫੇਰ ਉ ਤੋਂ ਬਾਦ ਦੁਪਹਿਰ ਦੀ ਰੋਟੀ ਸਕਿੱਪ ਕਰ ਦੇਣਾ ਹੁਨਾ ਉਹਦੇ ਜਗ੍ਹਾ ਫੇਰ ਫਰੂਟਸ ਯਾ ਕੁਛ ਪ੍ਰਊਡ ਸਵੀਟਸ ਖਾ ਲੈਨਾ ਹੁੰਨਾ। ਫੇਰ ਸ਼ਾਮ ਨੂੰ ਰੋਟੀ ਨੀ ਖਾਂਦਾ ਫੇਰ ਸ਼ਾਮ ਨੂੰ ਬਸ ਦੁੱਧ ਪੀ ਕੇ ਸੋ ਜਾਂਦਾ। ਹੈਲੋ
ਹਾਂਜੀ-ਹਾਂਜੀ
ਹਾਂਜ
ਫ ਹੋਰ ਫੇਰ ਤੁਸੀਂ ਜੀਅ ਨੀ ਕਰਦਾ ਕਿਤੇ ਘੁੰਮਣ ਜਾਣ ਦਾ ਤੁਸੀਂ ਜਾਂਦੇ ਨੀ ਐਵੇਂ ਘੁੰਮਣ ਵਗੈਰਾ ਫੈਮਿਲੀ ਨਾਲ ਕਿਤੇ।
ਨਈ ਘਰ ਦੇ ਜਾਣ ਨੀ ਦਿੰਦੇ ਜੀ।
ਅੱਛਾ ਨਈ ਫੈਮਿਲੀ ਨਾਲ ਹੀ ਫੈਮਿਲੀ ਨਾਲ ਨੀ ਜਾਂਦੇ।
ਉਹ ਆਪ ਪਏ ਰਹਿੰਦੇ ਜੇ ਉਹ ਆਪ ਹੀ ਨੀ ਉੱਠਦੇ, ਉੱਠਦੇ ਨਾ ਮੈਨੂੰ ਉੱਠਣ ਦਿੰਦੇ ਨੇ ਮਤਲਬ ਬਾਰ ਜਾਣ ਵਾਸਤੇ।
ਅੱਛਾ
ਫੇਰ ਉਹ ਕਹਿੰਦੇ ਨੇ ਵੀ ਆਹੀ ਹਾਂ ਫੇਰ ਉਹ ਕਹਿੰਦੇ ਨੇ ਵੀ ਆਹੀ ਟੈਮ ਆ ਆਹੀ ਟੈਮ ਚ ਸਾਰਾ ਕੁਛ ਕਰਲੋ ਪਰ ਕਰਨ ਦਿੰਦੇ ਨੀ ਹੈਗੇ ਕੁਛ।
ਅੱਛਾ ਤੁਸੀਂ ਸਟੱਡੀ ਕਰਦੇ ਹੋ ਜਾਂ ਕੰਮ ਕਰਦੇ ਹੋ?
ਹਜੇ ਪਤਾ ਨੀ ਲੱਗ ਰਿਹਾ ਜੀ ਮੈਂ ਕੀ ਕਰ ਰਿਹਾ ਮ ਸਟੱਡੀ ਵੀ ਕਰ ਰਿਹਾ ਕੰਮ ਵੀ ਕਰ ਰਿਹਾ। ਮੈਨੂੰ ਸਮਝ ਨੀ ਆ ਰਿਹਾ ਮਤਲਬ ਮੈਂ ਕਰ ਕੀ ਰਿਹਾ।
ਅੱਛਾ ਤੇ ਸਟੱਡੀ ਕੀ ਕਰਦੇ ਓ?
ਸਟਡੀ ਜੀ ਮੇਰੀ ਭੈਣ ਨੇ ਬੀਐੱਸਸੀ ਲਿੱਤੀ ਸੀ ਇਸ ਕਰਕੇ ਮੈਂ ਵੀ ਬੀਐੱਸਸੀ ਲੈ ਲੀ।
ਅੱਛਾ-ਅੱਛਾ ਤੁਸੀਂ ਫੇਰ ਬਾਰ ਜਾਣ ਦਾ ਕੁਛ ਪਲੈਨ ਵਗੈਰਾ ਕਿਤੇ ਬਾਹਰ ਸਟੱਡੀ ਵਗੈਰਾ ਕ ਦਾ।
ਨਹੀਂ ਜੀ ਜੇ ਭੈਣ ਜਾਊਗੀ ਤਾਂ ਫੇਰ ਸਾਰਾ ਕੁੱਝ ਬਣੂਗਾ ਪਰ ਭੈਣ ਤਿਲ ਮਿਸ ਜੀ ਕਰੀ ਜਾਂਦੀ ਹੈ ਫੇਰ ਉਹ ਜਾਊਗੀ ਫਿਰ ਮੈਂ ਥੋੜਾ ਜਾ ਨੀਵਾਂਤ ਹੋਊਗਾ।
ਅੱਛਾ-ਅੱਛਾ ਵਧੀਆ ਗੱਲ ਆ ਹੋਰ ਕਿਤੇ ਦੋਸਤਾ-ਦੂਸਤਾ ਨਾਲ ਘੁੰਮਣ ਜਾਂਦੇ ਹੋ ਜਾਂ ਘਰੇ ਹੀ ਦੇ ਬੈਠੇ ਰਹਿੰਦੇ ਹੋ।
ਨਈ ਜੀ ਦੋਸਤ ਇੱਕ ਹੈਗਾ ਉਹ ਨਗਰ ਬੈਠਾ ਦੂਜੇ ਦੋਸਤ ਧੋਖੇ ਬਾਜ਼ ਨਿਕਲੇ।
ਅੱਛਾ ਅੱਛਾ, ਕਿਉ ਤੁਹਾਨੂੰ ਕੀ ਧੋਖਾ ਦੇਤਾ?
ਨਾ ਬਸ ਜੀ ਰਹਿੰਦੇ ਨੇ ਬਸ।
ਅੱਛਾ, ਚਲੋ ਕੋਈ ਨੀ ਅੱਜ ਕੱਲ ਦੀ ਦੁਨੀਆਂ ਹੀ ਐਵੇਂ ਦੀ ਹੈ ਕਿਸੇ ਤੇ ਯਕੀਨ ਜਿਹਾ ਨੀ ਕਰੀਦਾ ਹੁੰਦਾ।
ਹਾਂਜੀ ਹਾਂਜ
ਓਕੇ। ਹੋਰ ਜਿੰਨਾ ਮਰਜੀ ਕਰਲੋ ਕਿਸੇ ਦਾ ਕੋਈ ਨੀ ਹੁੰਦਾ ਆਪਣਾ।
ਹਾਂਜੀ-ਹਾਂਜੀ ਹੁਣ ਮੇਰੀ ਭੈਣ ਦਾ ਹੀ ਲੈ ਲੋ ਦੇਖੋ ਇੰਨਾ ਕਰਦੇ ਆ ਫੇਰ ਵੀ ਨੀ ਕੁਛ ਕਰਦੀ ਹੈਗੀ।
ਕਿਵੇਂ?
ਹੁਣ ਮੇਰੀ ਭੈਣ ਦਾ ਅਸੀਂ ਇਨਾਂ ਸਾਰੇ ਕਰਦੇ ਆ ਮੇਰੇ ਪਾਪਾ ਵੀ ਕਰਦੇ ਨੇ ਮੇਰੇ ਮੰਮੀ ਵੀ ਕਰਦੇ ਆ ਮੈਂ ਵੀ ਕਰਦਾ। ਪਰ ਓ ਨੀ ਕਰਦੀ ਹੈਗੀ ਸਾਡਾ।
ਅੱਛਾ 'ਤੇ ਤੁਸੀਂ ਤੰਗ ਕਰਦੇ ਹੋਵੋਗੇ ਨਾ ਉਨੂੰ।
ਨਹੀਂ ਕੁਛ ਵੀ ਨੀ ਰਾਣੀ ਬਣਾ ਕੇ ਰੱਖਿਆ ਹੋਇਆ ਸੀਗਾ ਪਤਰੀ ਜੀ ਹੋ ਕੇ ਆਗੀ ਜੀ ਪੰਜਾਬ ਤੋਂ।
ਅੱਚਾ! 'ਤੇ ਫਿਰ ਕੋਈ ਸਟਰੈਸ ਹੋਊਗਾ?
ਨਈ ਬਿਲਕੁੱਲ ਸਟਰੈਸ ਨੀ ਕਾਹਦਾ ਸਟਰੈੱਸ ਜੀ ਮੈਨੂੰ ਮੈਂ ਇੱਥੋ ਦਸ ਰੁਪਏ ਮੰਗਦਾ ਸੀ ਪਾਪਾ ਤੋਂ ਦਿੰਦੇ ਨੀ ਸੀਗੇ ਉਦਾ ਫੋਨ ਆਂਦਾ ਸੀ ਪੰਜ ਸੌ, ਹਜ਼ਾਰ ਰੁਪਏ ਉਈ ਭੇਜ ਦਿੰਦੇ ਸੀਗੇ। ਕਾਦਾ ਸਟ੍ਰੈੱਸ ਲੈਣਾ ਸੀ ਉਨੇ।
ਕੀ ਪਤਾ ਤੁਸੀਂ ਤੰਗ ਕਰਦੇ ਹੋਵੋਗੇ?
ਨਾ ਜੀ ਕੋਈ, ਕੋਈ ਵੀ ਨੀ ਤੰਗ ਕਰਦਾ ਨਾ ਮੇਰੀ ਮੰਮੀ ਤੰਗ ਕਰਦੀ ਸੀ, ਉਨੂੰ ਨਾ ਪਾ ਪਾ ਨਾ ਮੈਂ ਤੰਗ ਕਰਦਾ ਸੀ ਉਈ ਪੰਜਾਬ ਤੋਂ ਪੱਤਰੀ ਹੋ ਕੇ ਆ ਗਈ ਲਾਰੇ ਲਾਈ ਜਾਂਦੀ ਐ ਵੀ ਸਟ੍ਰੈੱਸ 'ਚ ਹੋਈ ਆ।
ਆ ਫੇਰ ਕੀ ਹੋਊਗਾ ਹੋਰ ਤਾਂ ਉਨੂੰ ਕੀ ਹੋਣਾ ਸਟਰੈੱਸ ਤੋਂ ਬਿਨਾਂ।
ਕੁਛ ਨੀ ਜੀ ਉਨੂੰ ਬਸ ਐਵੇਂ ਸੀਗਾ ਵੀ ਪਤਾ ਨੀ ਕਿ ਉਨੂੰ ਰੋਗ ਚਿੰਬੜ ਗਿਆ ਸੀਗਾ ਭੂਤ ਚਿੰਬੜ ਗਿਆ ਸੀ ਲੱਗਦਾ।
ਅੱਛਾ-ਅੱਛਾ ਤੁਸੀਂ ਆ ਗੱਲਾਂ 'ਚ ਮੰਨਦੇ ਓ ਭੂਤਾਂ ਪਾਤਾਂ ਆਲੀਆਂ ਗੱਲਾਂ 'ਚ?
ਹਾਂਜੀ ਜਦ ਤੋਂ ਆਵੇਜ਼ ਨਾਲ ਦੋਸਤੀ ਹੋਈ ਆ ਜਦ ਤੋਂ ਮੰਨਣਾ ਪੈਂਦਾ ਜੀ।
ਹਾਂਜੀ।
ਜਦ ਤੋਂ ਆਵੇਜ਼ ਨਾਲ ਦੋਸਤੀ ਹੋਈ ਆ ਨਾ ਜਦ ਤੋਂ ਮੰਨਣਾ ਪੈਂਦਾ ਜੀ ਉਦੀ ਭੈਣ 'ਚ ਭੂਤ ਆਂਦਾ।
ਅੱਛਾ-ਅੱਛਾ ਠੀਕ ਐ, ਨਈ ਵੈਸੇ ਤੁਸੀਂ ਹੋਰ ਨਿਊਜ਼ ਵਗੈਰਾ ਦੇਖਦੇ ਆ?
ਨਈ ਜੀ।
ਨਿਊਜ਼ ਨੀ ਦੇਖਦੇ?
ਨਾ ਜੀ ਪਾਪਾ ਦੇਖਦੇ ਨੇ ਮੈਂ ਨੀ ਦੇਖਦਾ।
ਕਿਉਂ ਥੋਨੂੰ ਪਸੰਦ ਨੀ?
ਨਈ ਜੀ।
ਅੱਛਾ ਫੋਨ ਜ਼ਿਆਦਾ ਯੂਜ ਕਰਦੇ?
ਨਈ ਜੀ ਸਕਰੀਨ ਟਾਈਮਿੰਗ ਵੀ ਘੱਟ ਆ ਮੇਰਾ, ਸਕਰੀਨ ਟਾਈਮਿੰਗ ਵੀ ਚੈੱਕ ਕਰ ਲੋ ਤਾਂ ਓ ਵੀ ਬਹੁ ਘੱਟ ਆ।
ਵਧੀਆ ਗੱਲ ਆ ਐਵੇ ਤਾਂ ਫੋਨ ਨਾਲ ਤਾਂ ਬ ਬਹੁਤ ਕੁਛ ਬਿਮਾਰੀਆਂ ਲੱਗਦੇਅ ਨੇ। ਖਾ ਖਰਾਬ
ਹਾਂਜੀ ਮੇਰੀ ਭੈਣ ਦੀ ਵੀ ਅੱਖਾਂ ਵਿੱਚ ਜੀ ਚਲੀ ਗੀਆ ਕਾਲੀ-ਕਾਲੀ ਜੀ ਹੋ ਗੀਆ। ਓ ਦਿਨ-ਰਾਤ ਫੋਨ ਦੇਖ ਦੀ ਆ ਬਸ।
ਨਾਤੀ ਨੀ ਉਗੀਓ।
ਨਾਂਦੀ ਤਾਂ ਕਦੋਂ ਨੀ ਜੀ ਓ।
ਅੱਛਾ।
ਕਦੇ ਨੀ ਨਾਂ ਦੀ ਓ।
ਨਈ ਹੋ ਤਾਂ ਉਵੇ ਨੀ ਓ ਫੇਰ ਕੰਮ ਕਾਰ ਕਰਦੀ ਆ ਕੁਛ? ਮਤਲ ਕਿਤੇ ਕੰਮ ਕਰਦੀ ਆ?
ਕਰਦੀ ਤਾਂ ਹੈਗੀ ਪਰ ਮੈਨੇ ਨੀ ਲੱਗਦਾ ਕਰਦੀ ਆ ਉੱਥੇ।
ਕਿਉਂ ਕਰਦੀ ਆ ਤਾਂ ਹੀ ਪੈਸੇ ਮਿਲਦੇ ਹੋਗੇ ਨਾ ਉਨੂੰ ਪੇਮੈਂਟ ਵਗੈਰਾ ਆਂਦੀ ਹੋਊਗੀ?
ਮੈਨੂੰ ਤਾਂ ਅੱਜ ਤੱਕ ਪੇਮੈਂਟ ਦਿੱਤੀ ਨੀ ਉਨੇ ਫਿਰ ਮੈਂ ਕਿਵੇਂ ਮੰਨਾ।
ਅੱਛਾ ਨਈ ਘਰਦਿਆਂ ਨੂੰ ਤਾਂ ਦਿੰਦੀ ਹੋਊਗੀ ਨਾ?
ਘਰ ਵੀ ਦੁੱਖੀ ਨੇ ਜੀ ਓਦੇ ਤੋਂ ਵੀ ਦਿੰਦੀ ਵੀ ਹੈਗੀ ਫੇਰ ਤੰਗ ਵੀ ਹਾ ਕਰਦੀ ਆ।
ਕਿਓ ਜਵਾਕ ਆ ਓ ਜਿਹੜਾ ਤੰਗ ਕਰਦੀ ਆ ਐਨਾ ਤੁਸੀਂ ਉਦੋਂ ਅੱਕੇ ਪੇ ਓ।
ਤੰਗ, ਬੋਤ ਅੱਕੇ ਪੇ ਆ ਜੀ ਉਦੇ ਤੋਂ ਤਾਂ ਬੋਹ ਤੰਗ ਕਰਦੀ ਆ ਉਹ।
ਅੱਛਾ।
ਹਾਂਜੀ।
ਕੋਈ ਨਾ ਹੁਣੀ ਉਮਰ ਓਦੀ ਤੰਗ ਕਰਨ ਦੀ ਫਿਰ ਤਾਂ ਕਿੱਥੇ ਜੇ ਵਿਆਈ ਗਈ ਉਨੂੰ ਫੇਰ ਕਿਨੇ ਉਹ ਯਾਦ ਕਰਨਾ।
ਹਾਂਜੀ।
ਫੇਰ ਮੈਂ ਕੇਆ ਬਿਆਈ ਗਈ ਫੇਰ ਕੇੜਾ ਤੰਗ ਕਰੂ ਤੁਆਨੂੰ
ਅਸੀਂ ਤਾਂ ਕੈਂਨੇ ਆ ਓਨ ਤਾਂ ਰਿਸ਼ਤੇ ਵੀ ਬਹੁਤ ਆਏ ਸੀ ਪਰ ਉਨੇ ਮਨਾ ਕਰਤਾ
ਆ ਫਿਰ ਹੁਣ ਉਮਰ ਆ ਓਂਦੀ ਵਿਆਹ ਕਰਨ ਦੀ ਕਿੰਨੇ ਕੁ ਸਾਲ ਦੀ ਆ
ਪਤਾ ਨੀ ਜੀ ਇੱਕੀ ਬਾਈ ਦੀ ਹੋਣੀ ਆ ਓ
ਅੱਛਾ ਫੇਰ ਹਜੇ ਥੋੜੀ ਉਮਰ ਥੋੜੀ ਆ
ਹੈਗੀ ਬਥੇਰੀ ਉਮਰ ਐ ਤਾਂ ਵਿਆਹ ਕਰਨ ਦੀ ਆਹੀ ਉਮਰ ਹੁੰਦੀ ਹੈ ਜੀ
ਨਹੀਂ -ਨਹੀਂ ਹਜੇ ਤਾਂ ਹਜੇ ਹੁਣ ਤਾਂ ਜਵਾਕਾ ਨੂੰ ਲੇਟ ਹੀ ਵੇਆਂਦੇ ਨੇ ਨਾ- ਮੁੰਡੇ ਨਾਲ ਕੁੜੀਆਂ ਤੇ ਆਰਾਮ ਨਾਲ ਆਪਦਾ ਲਾਈਫ ਹੀ ਇੰਜੋਏ ਕਰਦੇ ਨੇ ਪੈਂਲੇ ਕਿਉਂਕਿ ਫਿਰ ਬਾਅਚ ਚ ਜਵਾਕਾਂ ਨੂੰ ਟੇਨਸ਼ਨ ਆ ਹੀ ਨੇ ਬਾ ਚ ਵਿਆਹ ਤੋਂ ਬਾਅਦ।
ਲਾਈਫ -ਲਾਈਫ ਇੰਜੋਏ ਕਰਨੀ ਆਂ ਠੀਕ ਏ ਪਰ ਲਾਈਫ ਇੰਜੋਏ ਕਰਨ ਨਾਲ ਦੇ ਨਾਲ ਫਿਰ ਘਰ ਦੇ ਵੀ ਤਾਂ ਸੋਚ ਸੋਚਣਾ ਪੈਂਦਾ ਨਾ, ਘਰ ਦਾ ਤਾਂ ਸੋਚਿਆ ਹੀ ਨ ਫੇਰ ਲਾਈਫ ਇੰਜੋਏ ਕਾਦੀ ਫੇਰ।
ਆਜੀ ਚੰਗਾ ਸਰ ਫੋਨ ਵਿੱਚ ਰੱਖ ਕੰਮ ਆਈ ਮਾੜਾ ਜਾ
ਹਾਂਜੀ ਹਾਂਜੀ ਹਾਂਜੀ ਸੱਤ ਸ੍ਰੀ ਅਕਾਲ ਜੀ ਕਾਲ ਭੈਣ ਜੀ।